ਹਾਂਜੀ ਸਤਿ ਸ੍ਰੀ ਅਕਾਲ ਜੀ
ਸਤ ਸ੍ਰੀ ਅਕਾਲ ਜੀ ਹੋਰ ਕਿ ਹਾਂਜੀ ਹੈ ਬ ਠੀਕ ਹ ਤੁਸੀਂ ਸੁਣਾਓ ਤੁਹਾਡਾ ਘਰ ਪਰਿਵਾਰ ਠੀਕ ਹੈ ਬੱਚੇ ਠੀਕ ਤੁਹਾਡੇ
ਵਧੀਆ ਬਸ ਮੈਂ ਘਰ ਆਇਆ ਸੀ ਅਤੇ ਮੇਰੇ ਘਰੇ ਕਹਿਣ ਲੱਗ ਬਾਕੀ ਫੋਨ ਆਏ ਨੇ ਸਾਲੀ ਦੇ ਮੈਂ ਕਿਹਾ ਪਤਾ ਨੀ ਕੀ ਗੱਲ ਹੋ, ਗਈ ਫੇਰ ਕਹਿਣ ਲਗੇ ਕੁੱਛ ਪਰਚੇਜ ਕਰਨਾ ਸੀ ਜਾਂ ਕੁੱਛ ਦਿੱਕਤ ਆ ਰਹੀ ਸੀ ਕੋਈ ਇਲੈਕ੍ਰੋਨਿਕ ਚੀਜ਼ ਚ
ਹਾਂਜੀ, ਉਹ ਮੈਂ ਨਾ ਅਸੀਂ ਨਾ ਪ੍ਰੈਸ ਲੈਣੀ ਹੈ ਨਵੀਂ। ਅਹ ਪ੍ਰੈਸ ਜਿਹੜੀ ਸਾਡੇ ਕੋਲ ਪਹਿਲੇ ਹੈਗੀ ਸੀ ਨਾ ਤੇ ਉਹ ਇੱਕ ਤਾਂ ਮੇਰੀ ਨਾ ਪ੍ਰੈਸ ਬੜੀ ਹੈਵੀ ਹੈਗੀ ਹੈ। ਹੁਣ ਤੁਹਾਨੂੰ ਪਤਾ ਅੱਜ ਕੱਲ੍ਹ ਸਰੀਰਾਂ ਚ ਉਹ ਜਾਣ ਤਾਂ ਰਹੀ ਨਹੀਂ। ਬਸ ਸਰੀਰ ਦਿਨੋ ਪਰ ਦਿਨ ਡਾਊਨ ਹੀ ਹੁੰਦਾ ਰਹਿੰਦਾ ਹੈਗਾ ਵੀ ਉਹ ਮੇਰੇ ਕੋਲ ਨਾ ਪ੍ਰੈਸ ਹੁੰਦੇ ਨੀ ਕੱਪੜੇ ਉਹਦੇ ਨਾਲ ਨਾ ਭਾਰੀ ਲੱਗਦੀ ਹੈ ਪ੍ਰੈਸ ਕਰਨ ਕਰਨ ਦੇ ਤੇ ਉਹਨੂੰ ਪਤਾ ਹੈ ਧੋਬੀ ਵੀ ਨੀ ਮਿਲਦਾ ਹੁਣ, ਕੌਣ ਜਾਏ ਧੋਬੀ ਨੂੰ ਕੱਪੜੇ ਦੇਣ ਤੇ ਮੈਂ ਕਿਹਾ ਚਲੋ ਨਵੀਂ ਹੀ ਪਈ ਏ, ਲੈ ਲੈਂਦੇ ਹ ਹਲਕੀ ਕੋਈ ਹਲਕੀ ਪ੍ਰੈਸ, ਮੈਂ ਕਿਹਾ ਉਹਨਾਂ ਕੋਲ ਪੁੱਛ ਨੀ ਆ ਤੇ ਤੁਹਾਨੂੰ ਬਈ ਪਤਾ ਹੋਏਗਾ ਵੀ ਹਲਕੀ ਪ੍ਰੈਸ ਕਈਓ ਜਿਹੀ ਲਈਏ ਅਸੀਂ। ਬ ਜਿਹੜੀ ਅੱਛੀ ਕੁਆਲਿਟੀ ਦੀ ਹੋਵੇ ਤੇ ਚੱਲ ਚੱਲੇ ਵੀ ਅੱਛੀ ਤਰ੍ਹਾਂ ਜਿਹੜੇ ਲਈ
ਠੀਕ ਹੈ ਠੀਕ ਤੇ ਜਿਹੜੀ ਤੁਹਾਡੀ ਪ੍ਰੈਸ ਇਸ ਟਾਈਮ ਹੈ ਤੁਸੀਂ ਜੋ ਕਹਿ ਰਹੇ ਹੋ ਹੈਵੀ ਹੈ ਉਹ ਖ਼ਰਾਬ ਹੈਗੀ ਆ ਯਾ ਮਤਲਬ ਕੀ ਦਿੱਕਤ, ਕੋਈ ਦਿੱਕਤ ਆ ਰਹੀ ਹੈ?
ਦਿੱਕਤ ਦਿੱਕਤ ਵੀ ਆ ਹੈਗੀ ਇੱਕ ਤੇ ਨਾ ਇੱਕ ਤਾਂ ਬਹੁਤ ਇਕ ਦਮ ਜਿਹੜੇ ਆਟੋ ਘੱਟ ਹੁੰਦੇ ਹੈਗੇ ਨਾ ਉਹ ਨੀ ਹੈਗਾ ਦੇ ਵੀ ਸਿਸਟਮ। ਕਿਉਂਕਿ ਮੈਂ ਕੀ ਪ੍ਰੈਸ ਚ ਵੇਖਿਆ ਵੇ ਦੇ ਵਿੱਚ ਜੇ ਤੁਸੀਂ ਕੋਟਨ ਦੇ ਕੱਪੜੇ ਪ੍ਰੈਸ ਕਰ ਲੇ ਉਹ ਤੁਸੀਂ ਉਹ ਕਰ ਸਕਦੇ ਹੋ ਤੇ ਜੇ ਬੁਲਨ ਦੇ ਹੈਗੇ ਨ ਉਹ ਕਰ ਸਕਦੇ ਹੋ, ਮਗਰ ਮੇਰੀ ਨਾ ਪ੍ਰੈਸ ਵਿਚ ਉਓਹੀ ਜਹਾ ਕੋਈ ਉਹ ਨੀ ਹੈਗਾ ਫੰਕਸ਼ਨ ਨੀ ਹੈ ਤੇ ਇੱਕਦਮ ਹੀ ਤੇਜ਼ ਹੋ ਜਾਂਦੀ ਹੈ ਕੱਪੜੇ ਤੇ ਇੱਕ ਭਾਰੀ ਹੀ ਬੜੀ ਲੱਗਦੀ ਹੈ ਮੈਨੂੰ ਨਾ ਪ੍ਰੈਸੋ ਓ ਵਾਲੀ।
ਅੱਛਾ-ਅੱਛਾ। ਚਲੋ ਤੁਹਾਡੀ ਜੋ ਪ੍ਰੋਬਲਮ ਹੈਗੀ ਆ ਉਹ ਚਲੋ ਮੈਂ ਮੰਨਦਾ ਵਾਂ ਬਾਰੀ ਏ ਲੇਕਿਨ ਅਗਰ ਜਿਸਰ੍ਹਾਂ ਜੋ ਪ੍ਰੋਫੈਸ਼ਨਲ ਲੋਕ ਹੈਗੇ ਆ ਨਾ ਜਿਸ ਤਰ੍ਹਾਂ ਧੋਬੀ ਵਗੈਰਾ ਉਹਨਾਂ ਕੋਲ ਬੜੀ ਹੈਵੀ ਹੈਵੀ ਪ੍ਰੈਸਾਂ ਹੁੰਦੀਆਂ ਉਹਦੇ ਕੋਲ ਹੈਵੀ ਪ੍ਰੈੱਸ ਨਾਲ ਬਲਕਿ ਸਿਲਵਟਾ ਬੜੀ ਅੱਛੀ ਨਿਕਲਦੀਆਂ ਨੇ, ਚਲੋ ਤੁਹਾਡੀ ਪ੍ਰੋਬਲਮ ਵਾਸੇ ਮੈਂ ਤੁਹਾਨੂੰ ਹਲਕੇ ਦੱਸ ਦਾਂਗਾ ਪ੍ਰੈੱਸ ਹਲਕੀਆਂ ਵੀ ਆਂਦੀਆਂ ਅੱਜ ਕੱਲ੍ਹ ਬਹੁਤ।
ਹਾਂਜੀ-ਹਾਂਜੀ।
ਤੁਸੀਂ ਦੇਖਿਆ ਹੋ ਕਦੇੋ ਦੋਬੀ ਕੋਲ ਜਾਂਦੇ ਹੋਗੇ ਤੁਸੀਂ ਕੱਪੜੇ ਪ੍ਰੈਸ ਕਰਉਣ ਤੇ ਉਹਨਾਂ ਕੋਲ ਦੇਖੋ ਕੋਇਲ-ਕੋਇਲੇ ਵਾਲੀ ਪ੍ਰੈਸ ਹੁੰਦੀ ਸੀ, ਕਿਹੜੀ ਹੈਵੀ ਹੁੰਦੀ ਸੀ ਕਮ ਸੇ ਕਮ ਪੰਜ ਕਿੱਲੋ ਦੀ ਹੁੰਦੀ ਹੋਏਗੀ।
ਹਾਂਜੀ ਉਹ ਪਹਿਲੇ ਅਸੀਂ ਜਾਂਦੇ ਸੀ ਜਦੋਂ ਛੋਟੇ ਹੁੰਦੇ ਸੀ ਨਾ ਪਹਿਲੇ ਕਿਹੜਾ ਕੋਈ ਪ੍ਰੈਸ ਆਉਂਦੀ ਸੀ ਫੇਿਰ ਮੰਮੀ ਨੇ ਕਹਿਣਾ ਕਿ ਜਾ ਧੋਬੀ ਨੂੰ ਦਿਓ ਜਾ ਕੇ ਉਹ ਇੰਨੀ ਭਾਰੀ ਪ੍ਰੈਸ ਤੇ ਉਹ ਕੋਲੇ ਉਹਦੇ ਵਿੱਚ ਭਖਦੇ ਹੁੰਦੇ ਸੀ ਤੇ ਹੁਣ ਮੈਨੂੰ ਲੱਗਦਾ ਕਿ ਹੁਣ ਤਾਂ ਲੋਕ ਘੱਟ ਹੀ ਕਰਵਾਉਣ ਵਾਲੇ ਤੇ ਕਰਵਾਉਂਦੇ ਹੋਣਗੇ ਧੋਬੇ ਹੋਲ ਪ੍ਰੈਸ ਹੁਣ
ਉਹੁਣੀ ਬਥੇਰੇ ਕਰਾਉਂਦੇ ਆ ਐਸੀ ਕੋਈ ਗੱਲ ਨ ਬਥੇਰੇ ਕਰਾਉਂਦੇ ਆ ਜੀ ਹੁਣ ਜੇ ਵੱਡੇ ਲੋਕ ਹੈਂ ਜਿਹਨਾਂੇ ਮੰਨ ਲਓ ਕੋਟ ਪਰੈਂਤ ਕਰਾਣੇ ਜਾਂ ਬਹੁਤ ਜ਼ਿਆਦਾ ਜਿਨਾਂ ਦੇ ਕੱਪੜੇ ਹੈਗੇ ਹੈ ਕਿੱਥੇ ਹੈਗੇ ਹ ਅੱਜ ਕੱਲ੍ਹ ਹਿੰਮਤਾਂ ਹੈਗੀਆਂ
ਬਸ ਉਹੀ ਉਹ ਅੱਜ ਕੱਲ ਤਾਕਤਾਂ ਹੀ ਤੇਰੀ ਹੈਗੀਆਂ ਬੰਦਿਆਂ ਦੇ ਵਿੱਚ ਬਸ ਮੇਰੀ ਵੀ ਤਾਂਈ ਉਹ ਬਾਜੂ ਦਰਦ ਕਰਦੀ ਹੈਗੀ ਹੈ ਮੇਰੇਲ ਕੋ ਪ੍ਰੈਸਨੀ ਐਵੇਂ ਲੱਗਦੀ ਹੈਗੀ ਉਹਨਾਂ ਨਾਲ ਹੀ ਸਾਡੇ ਘਰ ਦੇ ਕੋਈ ਨੇੜੇ ਤੇੜੇ ਵੀ ਨੀ ਨਾ ਹੈਗਾ ਕੋਈ ਧੋਭੀ ਹੋਵੇ ਅਤੇ ਮੈਂ ਚੱਲ ਉਹਨੂੰ ਹੀ ਦਿਆਵਾਂ ਕੱਪੜੇ ਉਹ ਤਾਂ ਕਰਕੇ ਦਿੱਕਤ ਜਿਆਦਾ ਆਉਂਦੀ ਵੀ ਹੈ ਮੈਂ ਕਿਹਾ ਚਲੋ ਫੇਿਰ ਧੋਬੀ ਦਾ ਕੋਈ ਟ ਉਹ ਨੀ ਹੁੰਦਾ ਵੀ ਹੁਣ ਕਈ ਵਾਰ ਅਚਾਨਨਕ ਪ੍ਰੋਗਰਾਮ ਬਣ ਜਾਂਦਾ ਕਿੱਥੇ ਜਾਣ ਦਾ ਹੁਣ ਧੋਭੀ ਦੀ ਵੇਟ ਕਰਦੀ ਰਹਾਂਗੀ ਤੇ ਉਹਦੇ ਕੱਪੜੇ ਐਵੇਂ ਫਰਾ ਅਨਾਂ ਕੇ ਉਹ ਤਾਂ ਮੈਂ ਕਿਹਾ ਕਿ ਬ ਚਲੋ ਵੀ ਲੈ ਲੈਂਦੇ ਹਾਂ ਸੋ ਲੈ ਦੇ ਕੁਈ ਚੀਜ਼ ਬਿ ਨੀਂ ਗੁਜ਼ਾਰਾ ਨਹੀਂ ਹੁੰਦਾ ਘਰ ਦੀ ਕੋਈ ਵੀ ਚੀਜ਼ ਖਰਾਬ ਹੋ ਜਾੇ ਤੇ ਹਰ ਇੱਕ ਚੀਜ਼ ਦੀ ਲੋੜ ਪੈਂਦੀ ਹੈਗੀ ਹੈ ਬੰਦੇ ਨੂੰ ਤੇ ਫਰ ਮੈਂ ਕਿਹਾ ਤੁਸੀਂ ਟੈਕਨੀਕਲ ਬੰਦੇ ਹੈਗੇ ਹੋ ਤੇ ਤੁਹਾਨੂੰ ਅੱਛੀ ਤਰ੍ਹਾਂ ਪਤਾ ਹੋਏਗਾ ਕਿ ਕਿਹੜੀ ਚੀਜ਼ ਬਈ ਸਹੀ ਬੈਸਟਹੇਗੀ ਸਾਡੇ ਵਾਸਤੇ ਸਾਡੇ ਫਰੈਸ ਬ ਵਿੱਚ ਕਿਉਂਕਿ ਮਾਰਕੀਟ ਵਿੱਚ ਅੱਜ ਕੱਲ ਦੇ ਲੋਕ ਤੇ ਜੇ ਜਾਓ ਤੇ ਪਤਾ ਨੀ ਕੀ ਕਿਦੀ ਖਾ ਦਿੰਦੇ ਹੈਗੇ ਨਾ ਸਾਨੂੰ ਸਾਡੀ ਤਾਂ ਸਮਝ ਹੀ ਚਾਹਦੀ ਨ ਆ ਅਸੀਂ ਆਪਣੇ ਬਿਨਾਂ ਉਹਦੇ ਤੋਂ ਹੀ ਕਰਕੇ ਲੈਦੇ ਹਾਂ ਮ ਚਲੋ ਤ ਅ ਪਤਾ
ਪਰ ਇਸ ਮਾਰਕੀਟ ਚ ਜਿਸ ਤਰ੍ਹਾਂ ਤੁਹਾਡੇ ਕੋਲ ਆਈ ਹੋਏਗੀ ਆਈਰਨ ਦੀੇ ਬ ਥੱਲੇ ਲੋੋਇਆ ਹੋਏਗਾ। ਠੀਕ ਹੈ ਨਾ ਤੇ ਉਹਦਾ ਪਹਿਲਾ ਬੇਸ ਬੜਾ ਮੋਟਾ ਹੁੰਦਾ ਸੀ, ਜਿਸ ਕਰਕੇ ਇਹਦਾ ਵਜਨ ਹੁੰਦਾ ਸੀ।
ਹਾਂਜੀ,
ਨਾ ਹਲਕਾ ਲਗਾਉਣ ਲੱਗ ਪਏ ਆ ਜਿਸ ਤਰ ਤੁਸੀਂ ਕਹਿ ਰਹੇ ਹੋ ਨਾ ਹੁਣ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੋਵੇ ਕਿ ਔ ਵੀ ਹਲਕੇ, ਕਿ ਪ੍ਰੈੱਸ ਉਸ ਕਰਕੇ ਹਲਕੇ ਆਉਣੀ ਸ਼ੁਰੂ ਹੋ ਗਈ ਹੈ। ਮਤਲਬ ਇੱਕ ਤੇ ਹੁੰਦੀ ਹੈ ਜਦੋਂ, ਲੋਹ ਬੇਸ ਲੋਹੇ ਦਾ ਹੋ ਗਿਆ।
ਹਾਂ ਹਾਂਜੀ,
ਐਦੇ ਚ ਟੈਟਲੋ ਬੈਸ ਵੀ ਆਦਾ ਹੈਗਾ ਨੀ, ਬਿਲਕੁਲ ਹਲਕਾ ਉਹ ਉਹਦੇ ਚ ਲੋਇਆ ਨਹੀਂ ਹੁੰਦਾ ਕੁਛ ਹੋਰ ਹੀ ਮੈਟਲ ਪਾਈ ਹੁੰਦੀ ਹੈ।
ਅੱਛਾ ਅੱਛਾ ਜੀ ਅੱਛਾ ਜੀ ਹਾਂ ਮਗਰ ਇਹ ਮੇਰੀ ਇੱਕ ਐਸ ਪ੍ਰੈਸ ਵਿੱਚ ਕਮੀ ਕੋਈ ਨੀ ਬਸ ਸਹੀ ਹੋਗੀ ਹੈ ਕਿ ਵੀ ਐਨ ਭਾਰੀ ਹੈਗੀ ਹੈ ਬਾਕੀ ਕੀ ਇਹਦੇ ਵਿੱਚ ਸਿਲਵਰਟਾਂ ਬੜੀ ਸੋਹਣੀ ਤਰ੍ਹਾਂ ਨਿਕਲ ਜਾਂਦੀ ਹੈਗੀਆਂ ਨਾ ਮੈਂ ਕੋਈ ਨੀ ਰਹਿੰਦੀ ਸਿਲਵਰਟ ਨ ਰਹਿੰਦੀ, ਕੱਪੜਿਆਂ ਨੁੰ ਟਾਈਮ ਜ਼ਰੂਰ ਲੱਗਦਾ ਹੈਗਾ ਵੇ, ਕਿਉਂਕਿ ਭਾਰੀ ਕਰਕੇ ਨਾ ਜਿਵੇਂ ਤੁਸੀਂ ਹੁਣ ਤੁਸੀਂ ਮੈਨੂੰ ਦੱਸਿਆ ਵ ਕਿ ਭਾਰੀ ਜਿਹੜਾ ਕ ਪ੍ਰੈਸ ਹੁੰ ਉਹ ਅੱਛੀ ਤਰ੍ਹਾਂ ਕੱਪੜੇ ਨੂੰ ਸਿਲਵ ਕੱਦੀ ਹੈ ਗੱਲ ਤੇ ਮੇਰੀ ਉਹੀ ਹੋਈ ਹੈ ਬਸ ਮੇਰੀ ਪ੍ਰੋਬਲਮ ਹੋਰ ਹੈਗੀ ਹੈ ਹਾਂਜੀ ਹਾਂਜੀ ਖੀਜ਼ ਵੀ ਹੈ। ਚਲ, ਤੇ,
ਬਾਕੀ ਦੇਖੋ ਅਹ ਜੋ ਟੈਫਲੋਨ ਵਾਲੀ ਹੈ ਨਾ ਉਹਦੇ ਚ ਤੁਹਾਨੂੰ
ਆ ਅਲਗ ਅਲਗ ਫਕਸ਼ਨ, ਅੱਛਾ ਜੀ ਹਾਂਜੀ ਮੈਂ ਤੁਹਾਨੂੰ ਕਿਹਾ ਵ ਕਿ ਵੀ ਇਸ ਤਰਾ ਵੀ ਕੋਈ ਉਦੀ ਪੁਇੰਟ ਨੀ ਹੈਗਾ ਬ ਜਿਵੇਂ ਬ ਕੁਛ ਬ ਕਰ ਲ ਨ ਸੈਟਿੰਗ ਨੀ ਹੈਗੀ ਸਟਿੰਗ ਪੁਇੰਟ ਨੀ ਹੈਗਾ ਓਦੇ ਵਿਚ ਨਾ-' ਆਹ, ਅਹ ਜਿਸ ਤਰ੍ਹਾਂ ਸੈਟਿੰਗ ਨੀ ਕਰੇ ਕੋਈ ਕੱਪੜਾ ਉਪ ਹਾਂਜੀ ਹਾਂਜੀ
ਥੋੜਾ ਪਾਣੀ ਪੈਂਦਾ ਯਾਨੀ ਕਿ ਉਹ ਟੀਮ ਅਨੁਸ ਅਸ ਟੀਮ ਪ੍ਰੈਸ ਵੀ ਕਹਿੰਦੇ ਯ ਕਿ ਪੰਜ ਪੰਚ ਮ ਨਾ ਬੜਾ ਪ੍ਰੈ
ਅੱਛਾ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਉਹ ਤੇ ਮੈਂ ਦੇਖੀ ਹੋਈ ਆ।
ਹਰਜੀੀ ਪਾਣੀ ਦੀ ਚਏਗੀ ਹਾਂ ਕੱਪੜ ਸ਼ੱੀਜ਼ ਬਣ ਜਾਏਗੀ ਮਤਲਬਰ ਸੂਟਾਂ ਵੀ ਆਉਣਗੀਆਂ ਨਾ ਉਹ ਚੰਗੀ ਤਰ੍ਹਾਂ ਵਧੀਆ ਇਸ ਤਰ੍ਹਾਂ ਨਿਕਲ ਜਾਂਦੀਆਂ ਨੇ ਕੁ ਕੀ ਹੋਏਗਾ ਕਿਉਂਕਿ ਪੈਸ ਦਾ ਵਜਨ ਘੱਟ ਹੈਗਾ ਫਿਰ ਤੁਹਾਨੂੰ ਹਲ ਜੋੋਰ ਲਗਾਉਣਾ ਪੈਂਦਾ ਐ ਹੁਣ ਪਹਿਲੀ ਪ੍ਰੈਸ ਤੇ ਆਪੇ ਹੀ ਜੋੋਰ ਲਾ ਲੈਂਦੇ ਸੀ ਭਾਰੀ ਹੁੰਦੇ ਸੀ
ਹਾਂਜੀ ਹਾਂਜੀ
ਇਹ ਜੋਰ ਲਗਾਨਾ ਪੈਂਦਾ ਐ
ਅੱਛਾ ਅੱਛਾ ਹਲਕੀ ਪ੍ਰੈਸ ਕਿ ਉਹ ਨੀ ਕੱਢਦੀ ਸਿਮਟਾਂ ਨੀ ਕੱਢਦੀ
ਨਹੀਂ ਕੱਢ ਦਿੰਦੀਆਂ ਤਾਂ ਹੀ ਤੇ ਉਹਨਾਂ ਨੇ ਫੰਕਸ਼ਨ ਦਿੱਤਾ ਪਾਣੀ ਵਾਲਾ ਵੀ ਪਾਣੀ ਹਲਕਾ ਸਪਰੇ ਮਾਰ ਕੇ ਉੱਪਰ ਹਲਕਾ ਅਗਰ ਸਪ ਸਪਰੇ ਨੀ ਕਰਾਂਗੇ ਤੇ ਫੇਿਰ ਹੋਰ ਜ਼ਿਆਦਾ ਜ਼ੋਰ ਲਗਣਾ ਲਗਾਉਣਾ ਪੈਂਦਾ ਹੈਗਾ ਪ੍ਰੈਸ
ਹਾਂਜੀ ਫੇਿਰ ਇੰਦੀ ਰੇਂਜ ਕਿੰਨੇ ਤੱਕ ਹੋਏਗੀ
ਪ੍ਰੈਸਾਂ ਤਾਂ ਖੈਰ ਅੱਜ ਕੱਲ੍ਹ
ਹਾਂ ਨਹੀਂ ਜਿਵੇਂ ਤੁਸੀਂ ਹੁਣ ਫੰਕਸ਼ਨ ਹੈਗਾ ਵੇ ਕਿ ਉਹ ਸਪਰੇ ਪਾਣੀ ਤੋਂ ਮਾਰ ਕੇ ਅੱਛਾ ਗ ਸੀਗੀ ਇੱਕ ਮੈਂ ਨਾ ਕਿਸੇ ਦੇ ਘਰ ਵੀ ਦੇ ਦੇਖਿਆ ਸੀ ਇੱਕ ਪੈਂਟ ਕੁਛ ਜਿਵੇਂ ਸਾਡੇ ਲੇਡੀਜ਼ ਦੀ ਹੈਗੀਆਂ ਨੇ ਸਾੜੀਆਂ ਯਾਂ ਚ ਉਹ ਵੀ ਹੋ ਜਾਂਦੀ ਹੈ
ਵਾਸਤੇ ਆ ਡੈਲੀਕੇਟ ਕੱਪੜਿਆਂ ਵਾਸਤੇ ਨਾ ਉਹ ਸਟੀਮ ਪ੍ਰੈੱਸ ਬੋਲਦੇ ਹੈ ਉਹਨੂੰ ਜਿਸ ਤਰ੍ਹਾਂ ਮੰਨ ਲਓ ਜਿਸ ਤਰ੍ਹਾਂ ਕੋਟ ਹੈ ਸਾੜੀਆਂ ਹੈ ਇਸ ਅਥਾਂ ਦੇ ਕੱਪੜੇ ਹੈ ਨਾ ਡੈਲੀਕਕੇਟ ਉਹਨਾਂ ਨੂੰ ਹੈਂਗਰ ਵਿੱਚ ਹੈਂਗ ਕਰਕੇ ਉਸ ਪ ਪੁਜ਼ਿਸ਼ਨ ਵਿੱਚ ਓਪਰੋਂ ਉਪਰੋਂ ਹਲਕਾ ਜਿ ਵ ਸਟੀਮ ਮਾਰਦੇ ਹੈ ਸਟੀਮ ਸਟੀਮ ਦਾ ਕੰਮ ਵੀ ਇਹੀ ਹੁੰਦਾ ਹੈ ਜਿੱਥੇ ਸਟੀਮ ਲੱਗ ਗਈ ਨਾ ਅਸੀ ਕੱਪੜੇ ਥ ਲੁਟ ਗ ਹਾਂ ਹੈ ਸੈਟ ਹੋ ਜਾਂਦੇ ਹ ਜਿਸ ਤਰ੍ਹਾਂ ਕੱਪੜੇ ਸਾਡੇ ਡਰਾਈ ਕਲੀਨਰ ਹੈਗੇ ਆ ਉਹ ਐ ਵੀ ਤੇ ਕਰਦੇ ਹੈ ਅਈਆਂ ਮਾਰਦੇ ਅਗੇ ਆ ਜੋ ਲੋਕ ਜਾਂ ਡਰਾ ਇਹਨੂੰ ਡਰਾਈ ਕਲੀਨ ਬੋਲ ਦਿੰਦੇ ਹੈਗੇ
ਅੱਛਾ ਜੀ
ਹਾਂ ਅਤੇ ਉਹਦਾ ਇਫੈਕਟ ਕਾਫੀ ਅੱਛਾ ਰਹਿੰਦਾ ਹੈਗਾ ਬਾਕੀ ਉਹਦੀ ਰੇਂਜ ਤਾਂ ਬਹੁਤ ਜ਼ਿਆਦਾ ਹੈਗੀ ਆ
ਅੱਛਾ ਮਹਿੰਗੀ ਹੋਏਗੀ ਹਨਾ ਉਹ ਤੇ ਹੈਾ
ਹਜਾਰ
ਅੱਛਾ ਜੀ ਵੀ ਓਹੀ ਉਹ ਤੇ ਕਦੀ ਕਦੀ ਪਾਣਾ ਪੈਂਟ ਕੋਟ ਤੇ ਬਜ਼ਾਰੋਂ ਹੀ ਕਰਵਾ ਲਏ ਫੇਰ ਇਨਾ ਮਹਿੰਗਾ ਹਾਂ ਉਹਦੇ ਤਾਂ ਕੋਈ ਫਾਇਦਾ ਨੀ ਹੈਗਾ ਉਹ ਤੇ ਚੋਚਲੇ ਹੈਗੇ ਨੇ ਵੱਡੇ ਲੋਕਾਂ ਦੇ ਹੈਗੇ ਨੇ ੇ ਉਹਨਾਂ ਨੇ ਚੀਜ਼ਾਂ ਦਾ ਆਉਂਦਾ ਉਹਨਾਂ ਨੇ ਪਸੇ ਖਰਚੇ ਜਿੱਥੇ ਮਰਜ਼ੀ ਕਰਨ ਪਸੇ ਖਰਚ ਹੁਣ ਸਾਡੇ ਮੀਡੀਅਮ ਫੈਮਿਲੀ ਹੈਗੀ ਆ ਸੀਗੀ ਅਸੀਂ ਤੇ ਨੋਰਮਲ ਸੂਟ ਹੋ ਗਏ ਪੈਂਟ ਸ਼ਰਟ ਹੋ ਗਏ ਜਾਂ ਬੱਚਿਆਂ ਦੇ ਕੱਪੜੇ ਹੋ ਗਏ ਉਹ ਅਸੀਂ ਪ੍ਰੈਸ ਕਰਨੇਗੇ ਉਹ ਕਦੀ ਕਦਾਰ ਅਸੀਂ ਕਿਥੇ ਫੰਕਸ਼ਨ ਤੇ ਜਾਣਾ ਤੇ ਉਹ ਇਨਾ ਪੈਸੇ ਖਰਚ ਕਰਕੇ ਉਹਨਾਂ ਦਾ ਤਾਂ ਕੋਈ ਫਾਇਦਾ ਨੀ ਹੈਗਾ ਹੈਾ ਦੇਖ
ਹਾਂ ਅੱਛਾ ਇੱਕ ਚੀਜ਼ ਮੈਂ ਨੋ ਨੋਟ ਕਰਾਉਂਦਾ ਵਾਂ ਜਿਸ ਤਰ੍ਹਾਂ ਅ ਪ੍ਰੈਸਾਂ ਤੇ ਦੇੋ ਪਹਿਲੀ ਤਾਂਸ ਦੇ ਬਟਨ ਤੇ ਹੁੰਦਾ ਨੀ ਸੀ ਵੀ ਕਿੰਨੀ ਗਰਮ ਕਰਨੀ ਹੈ ਹੁਣ ਜਿਹੜੀ ਪ੍ਰੈਸਾਂ ਆ ਰਹੀ ਹੈ ਨਾ ਉਸੇ ਇੱਕ ਗੋਲ ਬਟਨ ਹੁੰਦਾ ਹੈ ਤੇ ਕੱਪੜਾ ਤੁਹਾਡਾ ਕਿਸ ਤਰ੍ਹਾਂ ਦਾ ਹੈਗਾ ਕੋਟ ਕਾਟਨ ਦਾ ਹੈਗਾ ਸਿੰਥੈਟਿਕ ਦਾ ਹੈਗਾ
ਅੱਛਾ ਜੀ ਅੱਛਾ ਮਤਲਬ ਕਿ ਪ੍ਰੈਸ ਦੇ ਵਿੱਚ ਬਣਿਆ ਜਾਂਦਾ ਪੁਆਇੰਟ
ਹਾਂ ਜਿੱਥੋਂ ਜਿੱਥੋਂ ਪਕੜ ਜਿੱਥੋਂ ਅਸੀਂ ਪਕੜਦੇ ਹਾਂ ਨਾ ਪ੍ਰੈਸ ਉਹਦੇ ਬਿਲਕੁਲ ਨੀਚੇ ਸੈਂਟਰ ਵਿੱਚ ਬਟਨ ਹੁੰਦਾ ਹੈ ਉਹਦਾ ਉਹਦਾ ਮਕਸਦ ਹੈਗਾ ਕੋਈ ਤੁਸੀਂ ਸਿੰਥੈਟਿਕ ਕੱਪੜਾ ਜਾਂ ਡੈਲੀਕੇਟ ਕੱਪੜਾ ਕੋਈ ਸਿਲਕੀ ਵੂਲਨ ਇਸ ਤਰ੍ਹਾਂ ਦਾ ਕੋਈ ਕੱਪੜਾ ਕਰ ਰਹੇ ਹੋ ਨਾ ਪ੍ਰੈ ਔਰ ਪ੍ਰੈਸ ਦਾ ਟੈਂਪਰੇਚਰ ਮੰਨਓ ਬਹੁਤ ਕਿਆਦਾ ਹੈਗਾ ਉਹ ਤੇ ਕੱਪੜਾ ਲ ਲਈ ਚਲ ਜਾਏਗਾ ਸਿਰਿੰਕ ਹੋ ਜਾਏਗਾ
ਹਾਂ ਹਾਂ ਹਾਂਜੀ ਹਾਂਜੀ ਸ਼ਿਲਕ ਦੇਓਗ ਦੇ ਉੱਤੇ ਅਗਰ ਪੈਸੇ ਜ਼ਿਆਦਾ ਹੋ ਗਈ ਗਰਮ ਹੋ ਗਈ ਉਹਨੇ ਤੇ ਕੱਪੜੇ ਨੂੰ ਸਾਟ ਦੇਣਾ ਹੈਗਾ ਵ ਅੱਛਾ ਜੀ ਇਹ ਫਿਰ ਇਹ ਫੰਕਸ਼ਨ ਤੇ ਅੱਛਾ ਹੈਗਾ ਵ ਇਸ ਪ੍ਰੈਸ ਦਾ
ਉਹ ਉਹਨਾਂ ਟੈਂਪਰੇਚਰ ਜਿਸ ਤਰ੍ਹਾਂ ਹੀ ਪਹੁੰਚੇਗਾ ਅਪ੍ਰੈਲ ਦਾ ਉਸ ਤੋਂ ਬਾਅਦ ਉਹ
ਮੈਂ ਤੁਹਾਡੀ ਗੱਲ ਨੂੰ ਟੋਕਦੀ ਪ ਹਾਂ ਉਹਦੇ ਵਿੱਚ ਇਹ ਸਾਰੇ ਫੰਕਸ਼ਨ ਹੋ ਜਿ ਕੋਟਨ ਦੇ ਕੱਪੜੇ ਹੈਗੇ ਵੁਲਨ ਦੇ ਹੈਗੇ ਨਾਈਲੋਨ ਦੇ ਹੈਗੇ ਨੇ ਸਿਲਕ ਦੇ ਹੈਗੇ ਨੇ ਸ ਫੰਕਸ਼ਨ ਬਣੇ ਹੋਣਗੇ ਉਹਦੇ ਤੇ
ਹਾਂ ਉਹ ਸਭ ਲਿਖਿਆ ਹੁੰਦਾ ਵੀ ਕੱਪੜੇ ਕਿਸ ਤਰ੍ਹਾਂ ਦੇ ਹੈਗੇ ਉਹ ਉਸ ਹਿਸਾਬ ਨਾਲ ਟੈਂਪਰੇਚਰ ਉਹਦਾ ਹਾਈ ਹੋ ਜਾਏਗਾ
ਅੱਛਾ ਜ
ਪਰ ਹਾਂ ਸਪਰੇਅ ਵਾਲਾ ਵੀ ਆਉਂਦਾ ਬਾਕੀ ਇੱਕ ਚੀਜ਼ ਹੋਰ ਸਭ ਤੋਂ ਵੱਡੀ ਗੱਲ ਪ੍ਰੈਸ ਨੇ ਇਤਨਾ ਕੰਮ ਕਰਨਾ ਹੀ ਹੈ ਲੇਕਿਨ ਮੰਨ ਲਓ ਤੁਸੀਂ ਗ਼ਲਤ ਕੱਪੜਾ ਰੱਖਤਾ ਤੇ ਤਾਂ ਵੀ ਖ਼ਰਾਬ ਹੋ ਜਾਏਗਾ ਨਾ ਉਹ ਹੁਣ ਜੇ ਜਿੰਨਾਂ ਦੀ ਕੱ ਕੱਪੜੇ ਆ ਰਹੇ ਨਾ ਬ੍ਰਾਂਡਡ ਬ੍ਰਾਂਡਿਡ ਕੱਪੜਿਆਂ ਦੇ ਕੋਲਰ ਵਾਲੀ ਸਾਈਡ ਤੇ ਨਾ ਇਕ ਚਿੱ ਟ ਲੱਗੀ ਹੁੰਦੀ ਹੈ ਕਦੇ ਜਾਨ ਨਾਲ ਦੇਖਣਾ ਉਹ ਹਾਂ ਉਹ ਚਿੱਟ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਇਸ ਕੱਪੜੇ ਨੂੰ ਗਰਮ ਪਾਣੀ ਚ ਦੋ ਸਕਦੇ ਹੋ ਜਾਂ ਨਹੀਂ ਦੋ ਸਕਦੇ ਇਹਨੂੰ ਆਇਰਨ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਤੇ ਕੱੜੇ ਬੜਾ ਕਿਸ ਮੈਟੀਰੀਅਲ ਦਾ ਹੈਗਾ ਅਗਰ ਕਿਸੇ ਨੂੰ ਨਹੀਂ ਚੱਲ ਰਿਹਾ ਨਾ ਪਤਾ ਉਹ ਖੋਲਰ ਪੜ੍ਹ ਲ ਹੈ ਤੇ ਉਸ ਕਰਨਾ
ਹਾਂ ਉਸ ਹਿਸਾਬ ਨਾਲ ਸੈਟਿੰਗ ਕੋਟ ਟ ਦੀ ਗਗੀ ਤੇ ਕੋਟਨ ਵਾਲਾਾ ਜੇ ਤੁਸੀਂ ਦੱਸ ਰਹੇ ਹੋ ਇਹਦੀ ਰੇਂਜ ਵੀ ਜ਼ਿਆਦਾ ਹੁੰਦੀ ਹੈ ਜਾਂ ਨੋਰਮਲ ਰੇਂਜ ਹੁੰਦੀ ਹੈ ਐਵਲੀਪ੍ਰੈਸ ਦੀ ਔਰ ਐਵਲੀਪ੍ਰੈਸ ਜਿਹੜੀ ਤੁਸੀਂ ਦੱਸ ਰਹੇ ਹੋ ਨਾ ਇਹ ਤਾਂ ਮੈਨੂੰ ਅੱਛੀ ਲੱਗਦੀ ਹੈ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਨਾ ਕੱਪੜੇ ਤੁਸੀਂ ਸੈਟਿੰਗ ਕਰਕੇ ਕਰ ਸਕਦੇ ਹੋ ਇਹਦੀ ਰੇਂਜ ਫੇਿਰ ਨੋਰਮਲ ਰੇਂਜ ਹੋਏਗੀ ਅੱਛਾ ਅੱਛਾ ਅੱਛਾ ਠੀਕ ਹੈ ਤੇ ਫੇਰ ਬਹੁਤ ਵਧੀਆ ਹੈਗੀ ਆ ਫੇਰ ਜ ਦੱਸੇ ਤੁਸੀਂ ਮੈਨੂੰ ਫਿਰ ਅਸੀਂ ਇਹੀਓ ਲਵਾਂਗੇ ਚਲੋ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਟਾਈਮ ਲਿਆ ਕੋਈ ਨਹੀਂ ਚਲੋ ਠੀਕ ਹੈ ਜੀ ਓਕੇ